ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਪ੍ਰੀਤ ਜੀ।
ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਤੁਸੀਂ?
ਮੈ ਵਧੀਆ ਤੁਸੀਂ ਦੱਸੋ ਕਿਵੇਂ ਔ?
ਮੈਂ ਵੀ ਵਧੀਆ ਤੁਸੀਂ ਕੀ ਕਰ ਰਹੇ ਔ?
ਬਸ ਕੁੱਝ ਨਹੀਂ ਮੈਂ ਹੁਣੇ ਆਈ ਸੀ। ਘਰੇ ਤਾਂ ਹੁਣ ਪਈ ਹੋਈ ਆ ਤੁਸੀਂ ਦੱਸੋ ਕੀ ਕਰਦੇ ਪਏ ਓ?
ਮੈਂ ਵੀ ਕੁਛ ਨੀ ਮੈਂ ਪੜ੍ਹਦੀ ਪਈ ਸੀ। ਮੈਂ ਕਿਹਾ ਚਲੋ ਤੁਸੀਂ ਆਪ ਤੇ ਕਰ ਲਿਆ ਸਾਨੂੰ।
ਅੱਛਾ ਤੁਸੀਂ ਯਾਦ ਨੀ ਕਰਨਾ ਮੈਨੂੰ। ਮੈਂ ਯਾਦ ਕਰ ਲਵਾਂ ਤੁਹਾਨੂੰ ਤੇ ਤੁਸੀਂ ਮੈਨੂੰ ਫੋਨ ਤਾਂ ਕਾਰਦੇ ਨੀ ਹੈਗੇ।
ਤੁਸੀਂ ਕਿਹੜਾ ਕਰਦੇ ਹੋ ਤੁਸੀਂ ਵੀ ਤਾ ਅੱਜ ਹੀ ਕੀਤਾ
ਚਲੋ ਮੈਂ ਅੱਜ ਤਾਂ ਕਰ ਲਿੱਤਾ ਹੈ ਤੁਹਾਨੂੰ ਹੋਰ ਦੱਸੋ ਤੁਸੀਂ ਅੱਜ- ਕੱਲ ਕੀ ਕਰਦੇ ਪਏ ਹੋ?
ਬਸ ਕੁਛ ਨਹੀਂ ਵਿਹਲੇ ਨੇ ਤੁਸੀਂ ਦੱਸੋ ਤੁਸੀਂ ਕੀ ਕਰਦੇ ਪਏ ਹੋ?
ਮੈਂ ਸਿਲਾਈ ਸਿੱਖਦੀ ਪਈ ਹਾਂ ਹੁਣ ਆਪਾਂ ਕੋਲੇਜ ਤੋਂ ਫ੍ਰਰੀ ਹੋ ਗਏ ਨੇ
ਠੀਕ ਹੈ-ਠੀਕ ਹੈ। ਕਿੰਨੇ ਵਜੇ ਜਾਂਦੇ ਹੋ ਤੁਸੀਂ ਸਿਲਾਈ ਸਿੱਖਣ
ਮੈਂ ਗਿਆਰਾਂ ਵਜੇ ਜਾਂਦੀ ਹਾਂ ਤੇ ਤਿੰਨ ਵਜੇ ਵਾਪਿਸ ਆਉਂਦੀ ਹਾਂ
ਅੱਛਾ
ਹੋਰ ਕੀ ਕਰੀਏ ਤੁਹਾਨੂੰ ਪਤਾ ਹੀ ਹੈ। ਅੱਜ ਕੱਲ ਸੂਟ ਸਿਲਾਈ ਕਿੰਨੀ ਮਹਿੰਗੀ ਹੋ ਗਈ ਹੈ।
ਹਾਂ ਸਹੀ ਗੱਲ ਏ ਯਾਰ ਬਹੁਤ ਮਹਿੰਗੀ ਐ।
ਹੋਰ ਕੀ ਹੋਰ ਦੱਸੋ ਤੁਸੀਂ ਕੋਈ ਗੱਲ-ਬਾਾਤ ਮੈਂ ਤੁਹਾਨੂੰ ਯਾਦ ਕੀ ਤੇ ਮੈਨ ਤੁਹਾਡੀ ਯਾਦ ਆਉਂਦੀ ਪਈ ਸੀ। ਇੰਨੇ ਦਿਨ ਹੋ ਗਏ
ਅੱਛਾ ਚਲੋ ਵਧੀਆ ਕੀਤਾ ਤੁਸੀਂ ਫੋਨ ਤੇ ਕਰ ਲਿਆ।
ਹੋਰ ਕੀ।
ਹੋਰ ਫਿਰ ਤੁਸੀਂ ਤਾਂ ਵਿਅਸਤ ਰਹਿੰਦੇ ਹੋ ਵੀ ਸਿਲਾਈ ਸਿੱਖਣ ਚ।
ਹੋਰ ਕੀ ਕਰੀਏ ਅੱਜ-ਕੱਲ੍ਹ ਬਸ ਟੈਮ ਦਾ ਪਤਾ ਹੀ ਨਹੀਂ ਲੱਗਦਾ।
ਹੂੰ
ਹੋਰ ਘਰ ਦੇ ਠੀਕ ਨੇ ਸਾਰੇ
ਹਾਂ ਸਭ ਵਧੀਆ ਤੁਸੀਂ ਸੁਣਾਓ ਸਭ
ਚਲੋ ਹਾਂ ਇੱਥੇ ਵੀ ਸਾਰੇ ਵਧੀਆ ਨੇ ਹੋਰ ਕੀ ਕਰਦੇ ਹੋ
ਬਸ ਹਜੇ ਤਾਂ ਬੈਠੇ ਸੀ ਮੈਂ
ਮੈਂ ਤੁਹਾਡੀ ਫੋਟੋਆਂ ਵੇਖੀਆਂ ਸੀ। ਤੁਸੀਂ ਕਿਥਤੇ ਗਏ ਹੋਏ ਸੀ।
ਹਾਂਜੀ-ਹਾਂਜੀ ਗਏ ਸੀ ਆਪਾਂ ਘੁੰਮਣ ਵਾਸਤੇ ਗਏ ਹੋਏ ਸੀ।
ਚਲੋ ਵਧੀਆ ਹੈ ਕਿੱਥੇ ਗਏ ਸੀ ਤੁਸੀਂ
ਅੱਸੀ ਪੋਟਾ ਸਾਹਿਬ ਗਏ ਸੀ।
ਅੱਛਾ ਜੀ ਕਿਵੇਂ ਗਈ ਸੀ ਫਿਰ ਤੁਸੀਂ ਟ੍ਰੇਨ ਚ ਜਾਂ ਐਵੇਂ ਕਾਰ ਚ ਆਪਣੀ
ਅਸੀਂ ਤਾਂ ਕਾਰ ਚ ਹੀ ਗਏ ਸੀ ਸਾਰੇ
ਚਲੋ ਵਧੀਆ
ਹਾਂ ਤੁਸੀਂ ਨੀ ਗਏ ਕਿੱਥੇ
ਨਹੀਂ ਅਸੀਂ ਹੁਣੇ ਗਏ ਨੀ ਹੁਣੇ ਜਾਵਾਂਗੇ ਅੰਮ੍ਰਿਤਸਰ ਦਾ ਸੋਚਿਆ ਹੋਇਆ ਉੱਥੇ ਘੁੰਮ ਕੇ ਆਵਾਂਗੇ ਸਾਰੇ
ਅੱਛਾ ਅੱਛਾ ਅਸੀਂ ਤਾਂ ਉੱਥੇ ਘੁੰਮ ਕੇ ਆਏ ਸੀ।
ਅੱਛਾ ਤੁਸੀਂ ਤਾਂ ਉੱਥੇ ਘੁੰਮ ਆਏ ਹੋ।
ਹਾਂ ਅਸੀਂ ਸਾਰਾ ਉਧਰ ਵੇਖ ਕੇ ਆਏ ਸੀ। ਤੁਸੀਂ ਵੀ ਸਾਰਾ ਕੁਛ ਵੇਖ ਕੇ ਆਏ ਹੋ
ਹੋਰ ਕੀ ਲੈ ਕੇ ਆਏ ਹੋ ਤੁਸੀਂ ਉੱਥੋਂ
ਅੱਸੀ ਅਸੀਂ ਉੱਥੋਂ ਸਾਰਿਆਂ ਨੇ ਮਤਲਬ ਕੜੇ ਵਗੈਰਾ ਲਏ ਸੀ। ਜ਼ਿਆਦਾ ਵਧੀਆ ਅੰਮ੍ਰਿਤਸ ਸਰ ਵਧੀਆ ਮਿਲਦੇ ਨੇ ਕੱਪੜੇ ਵਗੈਰਾ ਸਾਰੇ ਜੁੱਤੀਆਂ
ਜ਼ਿਆਦਾ ਉਹ ਹੈਗਾ ਨਾ ਆਉਣ ਜਾਣ ਦਾ ਉੱਥੇ ਦੁਨੀਆਂ ਵੀ ਵੱਧ ਹੁੰਦੀ ਏ
ਹਾਂ ਉੱਥੇ ਵਧੀਆ ਬਹੁਤ ਸੋਹਣੀ ਸੋਹਣੀ ਚੀਜ਼ਾਂ ਮਿਲਦੀਆਂ ਨੇ
ਆਹ ਤਾਂ ਹੈਗਾ ਸੋਹਣੀ ਚੀਜ਼ਾਂ ਤਾਂ ਮਿਲਦੀਆਂ ਨੇ ਉਥੇ
ਹਮ ਉੱਥੇ ਸੂਟ ਲਿਆ ਕੇ ਤੂੰ ਆਪੇ ਸੀਵੀ ਨਾ ਫਿਰ
ਹਾਂ ਮੈਂ ਇੱਥੇ ਘੁੰਮ ਕੇ ਆਵਾਂਗੀ ਫੇਰ ਲੈ ਕੇ ਆਵਾਂਗੀ ਤੂੰ ਦੱਸ ਤੂੰ ਸਵਾਣਾ ਆਪਣਾ ਸੂਟ
ਕੋਈ ਨਾ ਆਪਾਂ ਵੀ ਸੋਆਵਾਂਗੇ ਤੈਨੂੰ ਕਿੰਨੇ ਦਿਨ ਹੋ ਗਏ ਨੇ ਜਾਂਦੀ
ਮੈਨੂੰ ਹਲੇੇ ਅੱਠ ਦਿਨ ਹੋਏ ਨੇ ਹਾਂ ਹਲੇ ਤਾਂ ਹੁਣੇ ਫ੍ਰਰੀ ਹੋਈ ਸੀ ਫੇਿਰ ਮੈਂ ਕੋਲੇਜ ਤੋਂ ਮੈਂ ਸੋਚਿਆ ਘਰੇ ਵੀ ਕੀ ਰਹਾਂਗੀ ਘਰੇ ਰਹਿ ਕੇ ਤਾਂੰਝ ਵੀ ਦਿਮਾਗ ਖਰਾਬ ਰਹਿਣਾ ਹੈ ਤਾਂ ਫੇਰ ਆਪਾਂ ਬਸ ਉੱਥੇ ਲੱਗ ਗਏ ਸੀ ਤੇ ਸਿਲਾਈ ਵੀ ਸਿੱਖ ਲਾਂਗੇ ਨਾਲੇ ਪੈਸੇ ਵੀ ਬਣ ਜੂਗੇ
ਹਮ ਹਜੇ ਤਾਂ ਹਾਂ ਸਹੀ ਗੱਲ ਆ
ਕੀ ਕਹਿੰਦੇ ਪਏ ਸੀ
ਅ ਹਜੇ ਤਾਂ ਨਹੀਂ ਉਹ ਤੁਹਾਨੂੰ ਪੈਸੇ ਦਿੰਦੇ ਹੋਣੇ
ਨਹੀਂ ਨਹੀਂ ਅਜੇ ਤੱਕ ਕਿੱ ਤੇ ਹਜੇ ਤੇ ਜਿਵੇਂ ਸਿਖਾਂਦੀ ਪਈ ਹੈ ਉਹ ਜਿਵੇਂ ਕਿਸੇ ਦਾ ਸੂਟ ਆ ਜਾਂਦਾ ਏ ਤਾਂ ਉਸ ਦਿਲ ਦਿੰਦੇ ਨੇ ਤਾਂ ਫੇਿਰ ਮਿਲਦੇ ਨੇ ਐਵੇਂ ਨੀ
ਅੱਛਾ ਅੱਛਾ ਠੀਕ ਹੈ,
ਆਂਢ ਗੁਆਂਾਂਢ ਦੇ ਉਹਨਾਂ ਨੂੰ ਸੂਟ ਦੇ ਕੇ ਜਾਂਦੇ ਨੇ ਨਾ
ਹਮ
ਤਾਂ ਜਿਵੇਂ ਹੁਣ ਤਾਂ ਮੈਂ ਮੰਮੀ ਦਾ ਸੀਦੀ ਪਈ ਹਾਂ। ਉਹਨਾਂ ਦਾ ਸੂਟ ਪੂਰਾ ਕਰਤਾ ਹੈ ਮੈਂ ਤੇ ਫੇਰ ਹੋਰ ਕਿਸੇ ਦਾ ਸੀ ਲਾਂਗੇ
ਸਹੀ ਹੈ ਵਧੀਆ
ਪੇਪਰ ਹੋ ਗਏ ਨੇ ਖਤਮ
ਨਹੀਂ ਮੇਰੇ ਪੇਪਰ ਵੀ ਚੱਲਦੇ ਪਏ ਨੇ ਹਜੇ ਤਾਂ
ਚਲੋ ਵਧੀਆ ਏ ਹੋਰ ਅੱਗੇ ਤੁਸੀਂ ਕੀ ਸੋਚਿਆ ਕਿੱਥੇ ਜਾਣਾ ਹੈ। ਕੀ ਕਰਨਾ ਹੈ।
ਮੈਂ ਤਾ ਦੇਖਦੀ ਹਾਂ, ਮੈਂ ਤਾਂ ਸਵਾਸਥ ਵਿਭਾਗ ਜੀ। ਕਿੱਥੇ ਕੰਮ ਕਰਾਂਗੀ
ਚਲੋ ਵਧੀਆ ਏ ਆਹ ਵੀ ਤੁਹਾਡੀ ਚੰਗੀ ਸੋਚ ਏ, ਤੁਸੀਂ ਇਹਨਾਂ ਸੋਚਿਆ ਏ ਵਧੀਆ ਏ। ਆਪਣੇ ਇੱਥੇ ਤਾਂ ਵਧੀਆ ਉਹ ਹੈਗੇ ਨੇ ਹਸਪਤਾਲ ਹੈਗੇ ਨੇ ਜਿਹੜੇ ਹਾਂ ਆਪਣੇ ਸ਼ਾਹਬਾਦ ਚ ਵੀ ਹੈਗੇ ਨੇ ਤੇ ਅੰਬਾਲੇ ਚ ਵੀ
ਹਾਂ ਤੇ ਫਿਰ ਉਥੇ ਦੇਖਾਂਗੇ ਵਧੀਆ ਕਿਸੇ ਤੇ ਵਧੀਆ ਕੰਮ ਹੈ ਕਿਸੇ ਦੀ ਸੇਵਾ ਕਰਨ ਨੂੰ ਮਿਲੇਗੀ
ਆਹ ਤਾਂ ਗੱਲ ਹੈਗੀ ਐਂ ਤੁਸੀਂ ਗੁਰਦੁਆਰੇ ਜਾਂਦੇ ਹੈਗੇ ਹੋ
ਹਾਂਜੀ ਅਸੀਂ ਸ਼ਾਮੀ ਜਾਂਦੇ ਆਂ
ਤੁਹਾਡੇ ਪਿੰਡ ਚ ਗੁਰਦੁਆਰਾ ਹੋਣਾ ਉੱਥੇ, ਚਲੋ ਵਧੀਆ ਤੇ, ਨਹੀਂ ਸਾਡੇ ਪਿੰਡ ਇੱਥੇ ਨੀ ਹੈਗਾ ਨੇੜੇ ਤੇੜੇ ਤਾਂ ਹੈਗਾ ਨੀ ਦੂਰ ਹੈਗਾ ਏ ਤੇ ਅਸੀਂ ਜਾਂਦੇ ਹਾਂ ਤੇ ਐਤਵਾਰ ਨੂੰ ਚਲੇ ਜਾਂਦੇ ਹਾਂ
ਹਮ ਤੇ ਠੀਕ ਹਮ ਸਹੀ ਗੱਲ ਹੈ ਦੂਰ ਪੈ ਜਾਂਦੈ ਨਾ
ਤੁਸੀਂ ਕੱਲੇ ਜਾਂਦੇ ਹੋ ਤੇ ਯਾ ਕਿਵੇਂ ਘਰਦਿਆਂ ਨੂੰ ਨਾਲ ਲੈ ਕੇ ਜਾਂਦੇ ਹੋ।
ਮੈਂ ਤਾਂ ਮੇਰੀ ਸਹੇਲੀਆਂ ਜਾਂਦੀਆਂ ਨੇ ਪਿੰਡ ਦੀਆਂ। ਆਸ ਪਾਸ ਦੀਆਂ ਜਿੰਨੀਆਂ ਵੀ ਨੇ ਉਹਨਾਂ ਨਾਲ ਹੀ ਜਾਂਦੀ ਹਾਂ
ਤੁਹਾਡੇ ਪਿੰਡ ਦਾ ਮਾਹੌਲ ਕਿਵੇਂ ਦਾ ਹੈਗਾ ਏ,
ਠੀਕ ਏ ਸਾਡੇ ਪਿੰਡ ਦੇ ਤਾਂ ਬੜੇ ਚੰਗੇ ਲੋਕ ਨੇ ਸਾਰੇ ਦੇ ਸਾਰੇ
ਲੋ ਵਧੀਆ ਏ ਤੁਹਾਨੂੰ ਡਰ ਨੀ ਲੱਗਦਾ ਜਿਵੇਂ ਤੁਸੀਂ ਕੱਲੇ ਜਾਂਦੇ ਨੇ ਅੱਜ ਕਲ ਦਾ ਵੇਲਾ ਕਿੰਨਾ ਖ਼ਰਾਬ ਹੋਇਆ ਏ।
ਨਹੀਂ ਨਹੀਂ ਸਾਡੇ ਇੱਥੇ ਸਾਰੇ ਚੰਗੇ ਨੇ
ਚਲੋ ਵਧੀਆ ਏ ਫੇਰ
ਤੇ ਨਾਲੇ ਸਾਨੂੰ ਬਹੁਤ ਕੋਲ ਪੈਂਦਾ ਏ ਗੁਰਦੁਆਰਾ
ਹਾਂ ਤੁਹਾਡੇ ਪਿੰਡ ਤੁਹਾਡੇ ਘਰ ਦੇ ਨਾਲ ਹੋਣਾ ਨਾ ਇਹ ਤਾਂ ਕਰਕੇ
ਹਾਂ ਥੋੜ੍ਹੀ ਜਿਹੀ ਦੂਰ ਹੈ ਸਾਡੇ ਘਰ ਤੋਂ
ਹਾਂ ਵਧੀਆ ਏ, ਹੋਰ ਮਾਤਾ ਜੀ ਤੁਹਾਡੇ ਕੀ ਕਰਦੇ ਪਏ ਨੇ,
ਬਸ ਸਭ ਬੈਠੇ ਨੇ
ਤੁਹਾਡੇ ਤੁਸੀਂ ਦੁਪਹਿਰ ਚ ਸੌਂਦੇ ਨੀ ਹੈਗੇ
ਸੋੇਨੇ ਆਂ ਕਦੇ ਕਦੇ ਸੋ ਵੀ ਜਾਂਦੇ ਆ।
ਚਲੋ ਆਹ ਵੀ ਵਧੀਆ ਹੋਰ ਦੱਸੋ? ਕੋਈ ਗੱਲ ਬਾਤ
ਤੁਸੀਂ ਤਾਂ ਦੁਪਹਿਰ ਚ ਸਿਲਾਈ ਸਿੱਖਣ ਜਾਂਦੇ ਹੋ ਫਿਰ
ਮੈਂ ਤਾਂ ਤਿੰਨ ਵਜੇ ਆਉਂਨੀ ਹਾਂ ਤੇ ਆ ਕੇ ਰੋਟੀ ਪਾਣੀ ਖਾ ਕੇ ਹੁਣ ਸੌਂਦੀ ਸੀ ਮੈਂ ਅੱਜ ਮੈਂ ਤੁਹਾਨੂੰ ਯਾਦ ਕਰ ਲਿੱਤਾ ਏ ਮੈਂ ਹੁਣ ਸੋਣਾ ਸੀ ਮੈਂ ਸੋਚਿਆ ਚਲੋ ਅੱਜ ਜਸ ਕਿਰਨ ਜੀ ਨੂੰ ਯਾਦ ਕਰ ਲਿੱਤਾ ਜਾਵੇ।
ਅੱਛਾ, ਅੱਛਾ ਠੀਕ ਹੈ ਵਧੀਆ ਕੀਤਾ ਤੁਸੀਂ ਫਿਰ
ਹੋਰ ਕੀ ਤੁਸੀਂ ਤਾਂ ਮੈਨੂੰ ਯਾਦ ਕਰਦੇ ਨੀ ਹੈਗੇ ਮੈਂ ਹੀ ਕਰ ਲਵਾਂ।
ਹੁ, ਹੁ ਫੇਰ ਠੀਕ ਤੇ ਹੈ ਕਿਸੇ ਨੇ ਤਾਂ ਯਾਦ ਕੀਤਾ ਐ ਨਾ
ਹੋਰ ਕੀ ਮੈਂ ਸੋਚਦੀ ਪਈ ਸੀ ਆਪਾਂ ਕਿਤੇ ਘੁੰਮਣ ਚੱਲੀਏ ਇਕੱਠੇ ਦੋਵੇਂ। ਤਹਾਨੂੰ ਬਹੁਤ ਵੇਲਾ ਹੋ ਗਿਆ ਏ ਮਿਲਿਆ ਬਿਨਾਂ ਵੀ
ਹਮ ਹਜੇ ਯਾਰ ਗਰਮੀ ਬਹੁਤ ਹੈ ਕੀ ਕਰੀਏ ਬੰਦਾ ਘਰੋਂ ਨਿਕਲ ਨੀ ਸਕਦਾ।
ਗਰਮੀ ਵੀ ਜਿਆਦਾ ਹੋਈ ਪਈ ਹੈ ਐਤਕੀ ਜਿਆਦਾ ਗਰਮੀ ਹੈ
ਹਾਂ ਤੇ ਬਾਹਰ ਨਿਕਲਣ ਨੂੰ ਬਿਲਕੁਲ ਵੀ ਮਨ ਨੀ ਕਰਦਾ ਸਹੀ ਗੱਲ ਹੈ ਬਰਸਾਤਾਂ ਹੋਣਗੀਆਂ ਤਾਂ ਹੀ ਥੋੜਾ ਸ਼ਾਂਤ ਹੋਊਗਾ ਹੋਰ ਸਾਰੀ ਛੁੱਟੀਆਂ ਐਵੇਂ ਨਿਕਲ ਗੀਆਂ ਨੇ
ਹੋਰ ਗਰਮੀ ਜਿਆਦਾ ਹੋਈ ਪਈ ਹੈ ਸਾਡੀ ਛੁੱਟੀਆਂ ਤਾਂ ਉੱਥੇ ਕੋਲਜ ਚ ਪੇਪਰ ਦੇਣ ਚ ਲੰਘੀਆਂ ਨੇ ਸਾਰੀਆਂ ਇੰਨੀ ਗਰਮੀ ਚ ਅਸੀਂ ਪੇਪਰ ਦਿੱਤੇ ਨੇ ਬੜੇ ਬੜਾ ਔਖਾ ਏ ਇੰਨੀ ਗਰਮੀ ਚ
ਸਹੀ ਗੱਲ ਹੈ ਗਰਮੀ ਚ ਪੜਿਆ ਵੀ ਨਹੀਂ ਜਾਂਦਾ।
ਹੋਰ ਕੀ ਕਰੀਏ ਘੁੰਮਣ ਵੀ ਕਿਤੇ ਜਾਈਏ ਇਨੀ ਦੂਰ, ਦੂਰ ਇੰਨੀ ਗਰਮੀ ਚ ਜਾਣਾ ਔਖਾ ਏ ਤੇ ਟ੍ਰੇਨਾਂ ਚ ਜਾਣਾ ਪੈਂਦਾ ਫਿਰ ਉੱਥੇ ਜਿਵੇਂ ਆਪਣੇ ਘਰ ਦਾ ਹੋਵੇ ਫਿਰ ਤਾਂ ਤੁਰ ਵੀ ਜਾਵੇ ਬੰਦਾ। ਉੱਥੇ ਨੀ ਪਤਾ ਲੱਗਦਾ ਤੇ ਟ੍ਰੇਨਾ ਵਿਚ ਤਾਂ ਬੜਾ ਔਖਾ ਏ
ਹਾਂ ਸਹੀ ਗੱਲ ਹੈ ਫਿਰ ਵੀ ਬੰਦਾ ਗੱਡੀ ਚ ਜਾਵੇ ਇੰਨਾ
ਹੋਰ ਗੱਡੀ ਚ ਤਾਂ ਆਏ ਕਿਥੇ ਰੁਕਣਾ ਹੋਵੇ। ਪਰ ਰੋਟੀ ਪਾਣੀ ਖਾ ਖਾਣਾ ਹੋਵੇ ਆਪਾਂ ਖਾ ਵੀ ਸਕਦੇ ਨੇ
ਹਾਂ ਤੇ ਸੀਟ ਵੀ ਸਾਨੂੰ ਪਤਾ ਹੁੰਦੀ ਹੈ ਵੀ ਹਾਂ ਸਾਡੀ ਸੀਟ ਹੈ ਇੱਥੇ ਹੀ ਬਹਿਣਾ। ਟ੍ਰੇਨ ਚ ਕਦੇ ਸੀਟ ਮਿਲ ਗਈ ਨਹੀਂ ਮਿਲੀ
ਔਰ ਟ੍ਰੇਨ ਚ ਬੜਾ ਔਖਾ ਉੱਤੋਂ ਟ੍ਰੇਨ ਇਹ ਤਾਂ ਤੁਹਾਨੂੰ ਪਤਾ ਹੀ ਹੈ ਪੂਰੇ, ਪੂਰੇ ਟਾਈਮ ਤੇ ਜਾਣਾ ਪੈਂਦਾ। ਤੇ ਨਾ ਟੈਮ ਤੇ ਗਏ ਤੇ ਉਥੋਂ ਟ੍ਰੇਨ ਨਿਕਲ ਜਾਂਦੀ ਹੈ ਫਿਰ ਕੀ ਕਰੀਏ ਤੇ ਟਰੇਨਾਂ ਚ ਨਾ ਕੋਈ ਉਹ ਹੁੰਦੇ ਬੈਠਣ ਦੀ ਚੰਗੀ ਤਰ੍ਹਾਂ ਤੇ ਐਵੇਂ ਬਸ
ਬੱਸਾਂ ਦਾ ਵੀ ਇਹੀ ਹਾਲ ਹੈ ਬੱਸਾਂ ਬੱਸ ਵੀ ਆਪਾਂ ਟਾਈਮ ਸਿਰ ਬਸ ਮਿਲੇਗੀ ਤਾਂ ਹਾਂ
ਤੇ ਫਿਰ ਬੰਦੇ ਨੂੰ ਰਾਤ ਰੂਤ ਹੋ ਜਾਂਦੀ ਹੈ ਤੇ ਫਿਰ ਕੀ ਕਰੀਏ। ਆ ਵੀ ਔਖਾ ਈ ਏ
ਹੂ ਕੋਈ ਗੱਲ ਨਹੀਂ ਹੁਣ ਬਰਸਾਤਾਂ ਦਾ ਮੌਸਮ ਨਿਕਲੇਗਾ ਫਿਰ ਆਪਾਂ ਘੁੰਮਣ ਫਿਰਾਂਗੇ।
ਹਾਂ ਕੋਈ ਗੱਲ ਨੀ ਆਪਾਂ ਮਿਲਾਂਗੇ ਜਰੂਰ ਫਿਰ ਕਿਥੇ ਘੁੰਮ ਕੇ ਆਵਾਂਗੇ। ਵਧਿਆ, ਵਧਿਆ ਥਾਵਾਂ ਹੈਗੀਆਂ ਨੇ ਚੱਲਾਂਗੇ ਆਪਾਂ ਇੱਕ ਦਿਨ ਹੋਰ ਤੁਹਾਡੀ ਕਿਸੇ ਕੁੜੀ ਨਾਲ ਗੱਲ ਹੁੰਦੀ ਹੈ।
ਨਹੀਂ ਬਸ ਯਾਰ ਟਾਈਮ ਹੀ ਨਹੀਂ ਲੱਗਦਾ ਹਜੇ ਤਾਂ
ਮਰੋਰੀ ਕੀ ਕਰਦੀ ਪਈ ਆ ਅੱਜ ਕੱਲ
ਉਹ ਤੇ ਕੋਲੇਜ ਜਾਂਦੀ ਆ। ਉਹਦੇ ਵੀ ਪੇਪਰ ਚੱਲਦੇ ਪਏ ਨੀ ਨਹੀਂ, ਨਹੀਂ, ਨਹੀਂ
ਅੱਛਾ ਉਹਦੇ ਵੀ ਪੇਪਰ ਚੱਲਦੇ ਪਏ ਨੇ। ਤੇ ਉਹ ਤਾਂ ਕਿਤੇ ਸੈਂਟਰ 'ਚ ਲੱਗੀ ਹੋਈ ਸੀ ਉੱਥੇ ਹੱਟ ਗੀ ਹੈ।
ਨਹੀਂ ਉਹ ਸੈਂਟਰ ਤੇ ਲੱਗੀ ਨਹੀਂ ਹੋਈ ਸੀ ਉਹਦੇ ਜਾਣ। ਘਰ ਲੱਗੇ ਹੋਏ।
ਅੱਛਾ ਉਹਦੇ ਜਾਣਕਾਰ ਹੈ ਲੱਗੇ ਹੋਏ ਸੀ ਮੈਂ ਸੋਚਿਆ ਕਿਤੇ ਮੈਂ। ਇੱਥੇ ਵੀ ਲੱਗੇ ਹੋਏ ਲੱਗੀ ਹੋਣੀ ਹੈ। ਸੈਂਟਰ ਦੇ ਵਿਚ ਚਲੋ ਵਧੀਆ ਹੈ।
ਕੀ ਕਰੀਏ ਇੰਨੀ ਗਰਮੀ ਚ ਆਣ ਜਾਣ ਦਾ ਵੀ ਔਖਾ ਹੀ ਏ।
ਹਾਂ ਯਾਰ ਉਹੀ
ਜਿਹਦੇ ਕੋਲ ਆਪਣਾ ਹੈਗਾ ਏ ਸਾਧਨ ਉਹ ਤਾਂ ਤੁਰ ਜਾਂਦੇ ਨੇ। ਜਿਨਾਂ ਕੋਲ ਨਹੀਂ ਹੈਗਾ ਫਿਰ ਉਹਨਾਂ ਨੂੰ ਪੈਦਲ ਵੀ ਚੱਲਣਾ ਇੰਨੀ ਧੁੱਪ ਵਿਚ ਔਖਾ ਹੋ ਜਾਂਦਾ ਹੈ। ਤੁਸੀਂ ਵੇਖੋ ਇੱਥੇ ਕਿੰਨੀ ਗਰਮੀ ਹੋਈ ਪਈ ਹੈ ਹੋਰ ਤੇ ਫਿਰ ਉੱਥੇ ਸੈਂਟਰ। ਦੇ ਵਿੱਚ ਤਾਂ ਜਾ ਕੇ ਏਸੀ ਦੇ ਅੰਦਰ ਬਹਿੰਦੇ ਨੇ ਤੇ ਉਹਦੇ ਨਾਲ ਫਿਰ ਸਰੀਰ ਵੀ ਖ਼ਰਾਬ ਹੁੰਦਾ ਹੈ।
ਸਹੀ ਗੱਲ ਹੈ।
ਸਰਦ ਗਰਮ ਹੁੰਦਾ ਏ
ਹੋਰ ਤੇ ਬਿਮਾਰ ਵੀ ਜ਼ਿਆਦਾ ਹੁੰਦੇ
ਹੋਰ ਬਿਮਾਰ ਹੁੰਦੇ ਨੇ ਫਿਰ ਐਵੇਂ ਦਾ ਹੀ ਮੌਸਮ ਹੋਇਆ ਪਿਆ
ਹੂ ਸਹੀ ਗਲੲ ਏ
ਤੁਹਾਡੇ ਉੱਥੇ ਇਕਾਦਸ਼ੀ ਮਨਾਉਂਦੇ ਨੇ ਜਿਵੇਂ ਅੱਜ ਏਕਾਦਸ਼ੀ ਹੈਗੀ ਏ ਹਾਂ ਤੁਹਾਡੇ ਦੇ ਜਨੇ ਮਨਾਉਂਦੇ ਹੋਣੇ ਸਾਡੇ ਪਿਤਾ ਇਕਏਾਦਸ਼ੀ ਦਾ ਉਹ ਕਰਦੇ ਨੇ ਅੱਜ ਉਹਨਾਂ ਨੇ ਵਰਤ ਰੱਖਿਆ ਹੋਇਆ ਹੈ ਮੰਮੀ ਹੋਰਾਂ ਨੇ।
ਅੱਛਾ-ਅੱਛਾ।
ਹਾਂ ਇਕਾਦਸ਼ੀ
ਠੀਕ ਹੈ, ਠੀਕ ਹੈ ਚਲੋ ਠੀਕ ਹੈ ਚੰਗਾ ਫੇਰ ਆਪਾਂ ਬਾਦ
ਚਲੋ ਚੰਗਾ ਏ ਬਸ ਫੇਰ ਕਰਦੇ ਹਾਂ ਹੁਣ ਆਪਾਂ।
ਓਕੇ ਠੀਕ ਹੈ।
ਚੰਗਾ।
ਹੂੰ।